ਤੇਰੀ ਪਿਛਲੀ ਕੋਲ ਦੇ ਪੁਆਇੰਟ ਕਿੰਨੇ ਆਏ ਨੇ?
ਕੀ?
ਆ ਜਿਹੜਾ ਰੋਂਦਾ ਪਿਆ ਪਿੱਛੇ?
ਆਹ ਤਾ ਨਿਆਣੇ ਨੇ
ਬੜਾ ਸ਼ੋਰ, ਮੈਂ ਥੋੜ੍ਹੀ ਨਾ ਸਾਈਡ ਚ੍ਹ ਆਜਾ, ਸ਼ੋਰ ਨਾ ਆਏ ਨ ਇੰਦੇ ਚ।
ਅੱਛਾ, ਨਹੀਂ ਮੈਂ ਤਾਂ ਉੱਪਰ ਚੱਲਾਂ ਉੱਥ ਦੇ ਦੁਬਾਰਾ।
ਹਾਂ, ਸ਼ੋਰ ਆਏ ਨਾ ਫਿਰ ਦਿੱਕਤ ਹੁੰਦੀ ਨਾ।
ਹੂੰ।
ਹਾਂ, ਅਤਰ ਪਿਛਲੇ-ਪਿਛਲੀ ਕੋੌਲ ਮੈਂ ਪਿਛਲੀ ਕੋਲ ਤੇਰੇ ਕਿੰਨੇ ਪੁਆਇੰਟ ਆਏ ਨੇ, ਉਂਦੇ ਚ ਲਿਖਿਆ ਹੋਏਗਾ ਨਾ।
ਕਿ ਕਿੰਨੇ ਵਰਡਸ ਬਣੇ, ਸ਼ਬਦ ਕਿੰਨੇ ਬਣੇ ਆ?
ਨਾ ਪੁਆਇੰਟ ਹਾਂ ਵਡਜ਼ ਪੁਆਇੰਟ ਚ ਲਾ ਲੈ ਕਿੰਨੇ ਬਣੇ?
ਉਹ ਮੇਰੇ ਖਿਆਲ ਨਾਲ ਕੁਛ ਛੇ ਸੌ ਛੇ ਸੌ ਤੀਸ ਬਣਦੇ।
ਹਾਂ, ਛੇ ਸੌ ਪਲੱਸ ਹੈ ਨਾ ਵਧੀਆ ਚੱਲੋ ਐ ਵਧੀਆ ਛੇ ਸੌ ਪਲੱਸ ਚ ਹੋਣੇ ਚਾਹੀਦੇ ਨੇ।
ਅੱਛਾ?
ਹਾਂ, ਛੇ ਸੌ ਪਲੱਸ ਦਾ ਫਿਰ ਵਧੀਆ ਪ੍ਰੋਫਿਟ ਮਿਲਦਾ।
ਕਰਦੇ ਨਾ, ਕਿ ਜਿਵੇਂ ਅਸੀਂ ਕਿੰਨੇ ਜ਼ਿਆਦਾ ਅ ਸ਼ਬਦਾਂ ਦਾ ਯੂਜ ਕਰਨੇ ਪਏ ਗੱਲ ਕਰਦੇ ਹੋਏ।
ਹਾਂ, ਉਹ ਵੀ ਤਾਂ ਹੈਗਾ ਆਪਾਂ ਕਿੰਨੇ ਸ਼ਬਦਾਂ ਗੱਲ ਯੂਜ ਕਰ ਰਹੇ ਸਹੀ ਗੱਲ ਏ।
ਮੰਨ ਲਿਆ, ਅਸੀਂ ਜਿੰਨੇ ਜ਼ਿਆਦਾ ਜਿਵੇਂ ਮੈਂ ਗੱਲ ਕਰਨਾ ਪਿਆ ਫੇਰ ਤੂੰ ਮੇਰੇ ਨਾਲ ਗੱਲ ਕਰਨੀ ਸ਼ੁਰੂ ਕਰਤੀ। ਤੇ ਅਸੀਂ ਐ ਦਸ ਮਿੰਟ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਵਰਡਸ ਦਾ ਯੂਜ ਕਰ ਲਿਆ। ਉਸ ਹਿਸਾਬ ਨਾਲ ਤੁਹਾਡੇ ਪੁਆਇੰਟ ਬਣ ਜਾਣਗੇ।
ਹੁਣ ਆਪਾਂ ਜਾਈਏ, ਓ, ਏ, ਐਵੇ ਲੱਗਦਾ ਧੁੰਦ ਪੈ ਗਈ ਓ, ਏ।
ਧੁੰਦ ਪੈ ਗਈ ਹੈ ਆ, ਨਾ ਏਥੇ ਮੌਸਮ ਤਾਂ ਬਿਲਕੁਲ ਕਲੀਅਰ ਆ।
ਅ, ਮੈਂ ਯਾਰ ਇੱਥੇ ਨਾ ਗਰਮੀ ਬੜੀ ਹੋਈ ਸੀ ਨਾ ਇਸ ਪਾਸੇ, ਇਸ ਪਾਸੇ ਗਰਮੀ ਜਾਦਾ ਤੇ ਫਿਰ ਏਥੇ ਖੇਤ ਵੀ ਹੈਗੇ ਨੇ, ਇਸ ਪਾਸੇ ਖੇਤ ਬੋਤ ਨੇ,
ਅੱਛਾ।
ਅੱਛ, ਹਾਂ ਖੇਤ ਬੋਤ ਨੇ ਫ਼ਿਰ ਉਸ ਹਿਸਾਬ ਨਾਲ ਧੁੰਦ ਪੈ ਗਈ, ਇਸ ਹਿਸਾਬ ਦੀ ਕਹਿਣਾ ਹਲਕੀ -ਹਲਕੀ ਜੀ।
ਠੀਕ -ਠੀਕ ਮੈਂ ਤੇ ਏਥੇ ਕੋਠੇ ਤੇ ਆ। ਐਨ ਠੰਡੀ ਹਵਾ ਚੱਲਦੀ ਪਈ ਆ।
ਬਸ ਅਗਲੇ ਮਹੀਨੇ ਪਾਣੀ ਆ ਜਾਨਾ, ਫਿਰ ਲੁਕੇਆ ਹੋਣਾ ਉੱਥੇ ਕਹਿਦੇ।
ਹਮ ਸਾਡੇ ਤੇ ਠੰਡੀ ਹਵਾ ਤਾ ਇੱਕ-ਇੱਕ ਤਾਂ ਵੀ ਚੱਲਦੀ ਪਈ ਆ, ਕਿਉਂਕਿ ਇੱਥੇ ਇੱਕ ਉਹ ਵੀ ਐ, ਖੇਤ ਨੇ ਜਿਨਾ 'ਚ ਪਾਣੀ ਲੱਗੇਆ ਹੋਏਆ।
ਹਾਂ ਠੰਡੀ ਹਵਾ ਤਾ ਉਂਜ ਈ ਤੁਹਾਡੇ ਫੇਰ ਵੱਧੀਆ, ਮੇਰੀ ਭੂਆ ਤਾ ਏ ਕਹਿੰਦੇ ਨੇ, ਜਿਵੇਂ ਜਿੱਥੇ ਮੇਰੀ ਭੂਆ ਰਹਿੰਦੇ ਈ, ਉਥੇ ਹੈਗੇ ਨੇ ਕਿਲੇ,
ਅੱਛਾ।
ਹਾਂ ਓਥੇ ਫੇਰ ਹਨਾ, ਮਤਲਬ ਇੱਕ ਹਿਸਾਬ ਨਾਲ ਪਹਾੜ ਹੀ ਇਨੇ ਆ, ਹਲਕੇ ਛੋਟੇ-ਮੋਟੇ ਜੇ-ਵੱਡੇ ਪਹਾੜ ਆ ਮੇਰੇ ਛੋਟੇ -ਵੱਡੇ, ਛੋਟੇ-ਛੋਟੇ। ਪਾਰਟੀ ਲਿਆਣੇ, ਉੱਥੇ ਮਕਾਣੇ ਆ ਨਾ, ਹਾਂ ਉੱਥੇ ਥੋੜ੍ਹੀ ਠੰਡੀ ਹਵਾ ਚੱਲ ਹੀ ਜਾਂਦੀ ਆ। ਹਾਂ
ਠੀਕ ਐ।
ਹੋਰ ਕੀਤੇ ਘੁੰਮਣ ਦਾ ਫਿਰ ਪ੍ਰੋਗਰਾਮ ਬਣਾ ਲਈਏ,
ਘੁੰਮਣ ਦਾ ਪ੍ਰੋਗਰਾਮ, ਘੁੰਮਣ ਨੂੰ ਤਾਂ ਦੇਖ ਮੈਨੂੰ ਬੜੇ ਕਹਿੰਦੇ ਪਏ ਨੇ, ਮੇਰੇ ਯਾਰ, ਦੋਸਤ ਆ ਇੱਕ ਉਹ ਵੀ ਕਹਿੰਦਾ ਪਿਆ, ਮੇਰੀ ਮਾਸੀ ਦੇ ਮੁੰਡੇ ਨੇ ਉਹ ਵੀ ਕਹਿੰਦੇ ਪਏ ਨੇ, ਮੇਰਾ ਫੇਰ ਦਿੱਕਤ ਆਹੀ ਆ ਜਿਵੇਂ ਹੁਣ ਮੇਰੇ ਕੋਲ਼ ਪੰਦਰਾਂ ਦਿਨ ਪਏ ਨੇ,
ਹਾਂ -ਹਾਂ
ਤੇ ਪੰਦਰਾਂ ਦਿਨ ਬਾਅਦ ਫੇਰ ਮੈਂ ਦੁਬਾਰਾ ਜਾਣਾ। ਕੋਲੇਜ ਤੇ ਉੱਥੋਂ ਦੀ ਮੈਂ ਛੁੱਟੀ ਲੈ ਨਈ ਸਕਦਾ।
ਸਹੀ ਗੱਲ ਏ ਯਾਰ, ਕਲਿਸਟਰ ਪੜ੍ਹਾਈ ਕਰ ਦੇਣਾ ਫਿਰ ਓ ਹੁੰਦਾ। ਮੈਂ ਆਪਾਂ ਤੇ ਸਾਡੇ ਮੈਂ ਤੇ ਕਿਹਿੰਨਾ
ਫਿਲਮ ਵੇਖਣ ਵਾਸਤੇ ਹਾਂ ਫਿਲਮ ਵੇਖਣ ਜਾ ਸਕਦੇ ਹਾਂ।
ਹਾਂ ਫਿਲਮ ਵੇਖਣ ਚਲਦੇ ਆ, ਕਿੱਦਣ ਦਾ ਬਣਾਈਏ ਫੇਰ ਪ੍ਰੋਗਰਾਮ?
ਵੇਖ ਲੈ, ਅੱਛਾ ਇੱਕ ਉਹ ਫਿਲਮ ਆਉਂਦੀ ਪਈ ਆ ਯਾਰ ਡਿਗਰੀ, ਕਸੁੱਤੀ ਡਿਗਰੀ। ਨਈ ਤੂੰ ਵੇਖੀ ਹੋਈ ਨਾ ਪਹਿਲੇ
ਇਹ ਤਾਂ ਉਹ ਤਾਂ ਵੈਬ ਸੀਰੀ ਉਹ ਸੀਰੀਜ਼ ਹੀ ਹੈਗੀ ਸਨ ਜ ਪੰਜਾਬਾ ਮੁੰ ਉਹ ਪੰਜ ਛੇ ਜਾਣੇ ਬਣਾਂਦੇ ਸਨ, ਵੇਖੀ ਏ, ਹਾਂ ਵੇਖੀਏ ਉਹ ਤੇ।
ਉਹਦਾ ਈ ਮਤਲਬ ਉਹ ਆਉਂਦੀ ਪਈ ਆ ਫਿਲਮ ਆਂਦੀ ਪਈ ਹੁਣ।
ਅੱਛਾ ਉਹੀ, ਅੱਛਾ ਸੱਤ ਅਗਸਤ ਨੂੰ,
ਹਾਂ, ਮੇਰੇ ਯਾਰ ਦੋਸਤ ਦਾ ਮੈਸੇਜ ਆਇਆ ਸੀ ਮੈਨੂੰ।
ਇਹ ਤਾਂ ਬੜੀ ਫੇਟ ਲ ਫੇਰ ਤਾਂ ਬਹੁਤ ਫੇਰ ਲੰਬਾ ਟਾਈਮ ਪੈ ਗਿਆ ਨਾ ਸੱਤ ਅਗਸਤ ਤੇ,
ਲੰਬਾ ਕਿੱਥੇ ਆ, ਸੱਤ ਅਗਸਤ ਨੀ, ਪਤਾ ਨੀ ਸੱਤ ਜੁਲਾਈ ਆ। ਪਤਾ ਨੀ, ਸੱਤ ਅਗਸਤ
ਹਾਂ ਜੇ ਸੱਤ ਜੁਲਾਈ, ਫਿਰ ਤਾਂ ਜੇ ਪੰਜ ਦਿਨ, ਪੰਜ ਦਿਨ ਪਏ ਨੇ। ਮੈਂ ਕਿਹਾਵੇਂ ਤੇ, ਤਿੰਨ ਚਾਰ ਫਿਲਮਾਂ ਨਵੀਂ ਆਈਆਂ ਨੇ ਨਾ ਕੈਰੀਨ ਚਿੱਟਾ ਵੀ ਆ ਗ, ਇਹ ਵੈਲਕਮ ਟੂ ਦ ਜੰਗਲ ਵੀ ਆਈ। ਆਹ ਉਹ ਤੇ ਕਰ ਲਾਂਗੇ, ਵੇਖਦੇ ਆ ਅੰਬਾਲੇ ਚੱਲਾਂਗੇ ਜਾਂ ਕੁਲ ਛੇਤਰ, ਇਹਹੀ ਜਗ੍ਹਾ ਮੋਲ ਹੈਗੇ ਨੇ।
ਹਾਂ ਬਿਲਕੁਲ, ਬਸ ਲੱਗੀ ਵੀ ਹੋਣੀ ਚਾਹੀਜ਼ ਨਾ ਉੱਥੇ। ਕਈ ਜਗ੍ਹਾ, ਅਵੇਲੇਬਲ ਹੀ ਨਹੀਂੀ ਹੁੰਦੀ।
ਨਹੀਂ ਉਹ ਤੇ ਮੈਂ ਫੋਨ ਤੇ ਚੈੱਕ ਕਰ ਲਾਂਗਾ, ਮਰੇਲੈਬ ਐਪ ਹੈ ਗਿਆਵੇ ਤੇ ਹ ਤੇ ਮੈਂ ਚੈੱਕ ਕਰ ਲਾਂਗਾ। ਟਿਕਟ ਹੈਗੀ ਹੈ ਕਿ, ਢਾਈ ਸੌ ਤਿੰਨ ਸੌ ਰੁਪਏ ਟਿਕਟ ਹੈਗੀ ਹੈ ਸਾਰੀ।
ਅੱਛਾ, ਨਹੀਂ ਟਿਕਟ ਦਾ ਤਾਂ ਕੋਈ ਨਹੀਂ, ਚੱਲ ਭਾਵੇਂ ਪੰਜ ਸੌ ਦੀ ਵੀ ਹੋਵੇ, ਇੱਕ ਅੱਧੀ ਵਾਰੀ ਤਾਂ ਜਾਣਾ ਹੁੰਦਾ।
ਹਮ। ਉਹ ਸਹੀ ਗੱਲ ਇੱਕ ਦੁ ਵਾਰੀ ਜਾਣਾ ਹੁੰਦਾ ਅ, ਆਪਣਾ ਕੰਮ ਸੁ ਕਿ ਰੋਜ਼ ਜਾਣਾ ਫਿਲਮਾਂ ਵਿੱਚ ਸਹੀ ਗੱਲ, ਮਹੀਨੇ ਮੱਸੇ ਬਾਦ ਇੱਕ ਮੈਨੂੰ ਫਿਲਮ ਵੇਖਣ ਕਾਫ਼ੀ ਚਿਰ ਹੋ ਗਿਆ, ਮੈਂ ਆਖਰੀਾਰ ਫਿਲਮ ਅਧਰ ਧੁੰਰੰਦਰ ਵੇਖਣ ਗਿਆ ਸੀ। ਜੋ ਪਹਿਲੀ ਆਈ ਸੀ, ਤੁੂਂ ਨੀ ਪਹਿਲੀ ਆਇਆੇਖਣ ਗਿਆ ਸੀ।
ਅੱਛਾ।
'ਜ ਦੁੂਰੰਧਰ 'ਨ ਨਹੀਂ, ਆਈਸੀ ਦਸੰਬਰ 'ਚ ਆਈ ਸੀ ਨਾ? ਹਾਂ ਫਿਲਮ ਤਾਂ ਵਧੀਆ ਨੇ, ਪਰਦਾ ਸੀ ਗਾਲਾਂ ਬਹੁਤ ਨੇ ਯਾਰ ਫੈਮਿਲੀ 'ਚ ਵੇਖਿਆ ਵੇਖਣ ਵਾਲੀ ਫਿਲਮ ਨਹੀਂ ਹੈਗੀ, ਕਿਉਂਕਿ ਉਸਜੇ ਹਿਸਾਬ ਨਾਲ ਗਾਲਾਂ ਨੇ। ਉਹਦੇ 'ਚ ਸੀਨ ਕੋਈ ਗ਼ਲਤ ਨਹੀਂ ਹੈਗਾ, ਉਹਦੇ 'ਚ ਸੀਨ ਕੋਈ ਗਲਤੀਤ ਨਹੀਂ ਹੈਗਾ, ਬਸ ਉਹਦੇ 'ਚ ਗਾਲ੍ਹਾਂ
ਮੈਂ ਤਾਂ ਵੇਖਲੀ, ਘਰ ਵਾਲਾਲੇ ਦੇ ਨਾਲ ਵੇਖਲੀ
ਚਲੀਏ ਟੂ ਵੇਖੀ, ਕਿਵੇ ਵਨ ਦੇਖੀ ਏ?
ਦੋਨੋਂਂ
ਬੈਟੂ 'ਚ ਤੇ ਗੱਲਾਂ ਬਹੁਤ ਦਿੱਤੀਆਂ ਨੇ, ਤੂੰ ਕਿਵੇਂ ਵੇਖ ਲਈ, ਮੇਰੇ ਘਰ ਦੇ ਤੇ ਬੰਦ ਕਰਵਾਤਾ, ਕਹਿੰਦੇ ਦਫ਼ਾਕਾਰਨ ਨੂੰ ਹ
ਨਾ ਮੇ ਮੈਂ ਵੇਖ ਲੈਂਦਾ, ਇੰਨਾ ਕੁ ਤਾਂ ਹੋਈ ਜਾਂਦਾ, ਇਹ 'ਚ ਕੀ ਹੈ।
ਨਾ ਨਾ, ਮੇਰੇ ਮੇਰੇ ਘਰ ਦੇ ਨੀ ਕਰਦੇ, ਮੇਰੇਰ ਦੇ ਬੜੇ ਤਰਾਜ ਕਰਦੇ ਨੇ ਚੀਜ਼ਾਂ ਤੋਂ
ਅੱਛਾ।
ਹਾਂ। ਹੋਰ ਫੇਰ ਕੋਈ ਯਾਰ ਦੋਸ ਦਾ ਫੋਨੋਨ ਆਂਦਾ, ਨਾਮ ਹੁੰਦਾ ਪਾਰਸ ਫੋ ਫੋਨਉਂਦਾੁੰ ਵੈਸੇ
ਬਸ, ਪਾਰਸ ਨਾਲ ਗੱਲ ਕਰਨਾ ਮੈਂ
ਹਣ ਕਿਸ, ਤਰ੍ਹਾਂ ਨ ਕਰਦਾ?
ਨਹੀਂ ਵੈਸੇ ਇੱਥੇ ਮਿਲ ਮੁਲ ਜਾਣ, ਹੈਲੋ ਹਏ ਹੋ ਜਾਂਦੀ ਹੈ
ਉਹ ਹੈ ਲੋ, ਤ ਨੋ ਮਲ ਗਈਆਂ ਜਿਵੇਂ ਕੋਈ ਆਪਣੇ ਮੇਨ ਖਾਸ, ਖਾਸ ਯਾਰ ਹੁੰਦੇ ਨੇ ਨਾ ਜਿਵੇਂ ਕਿ ਮੇਰਾ ਬੱਲੂ ਹੈ, ਬਸ ਮੇਰੀ ਬੱਲੂ ਦੀ ਸਫਾਈ, ਕਿਸੇ ਹੋਰ ਨਾਲ ਗੱਲ ਨਹੀਂ ਹੁੰਦੀ।
ਹਾਂ, ਬਸ ਉਹੀ ਹੈ।
ਹਮ। ਕਈ ਵਾਰ ਸ਼ਰਨ ਸ਼ੁਰਨ ਦਾ ਫੋਨ ਆ ਜਾਂਦਾ ਵ, ਤੇ ਗੱਲ ਹੋ ਜਾਂਦੀ ਸ਼ਰਨ ਨਾਲ, ਹਾਂ ਸ਼ਰਨ, ਹਾਂ ਉਹ ਨਿਊਜ਼ੀਲੈਂਡ ਗਿਆ ਹੋਇਆ।
ਅੱਛਾ, ਆਪਣਾ ਜਿਹੜਾ, ਆਪਣਾ ਜਿਹੜਾ ਰਹਿੰਦਾ ਇੱਥੇ ਮਨਿੰਦਰ, ਉਹ ਵੀ ਬਾਹਰ ਗਿਆ।
ਹਾਂ ਮਨਿੰਦਰ ਕਨੇਡਾ ਗਿਆ, ਉਹ ਮਨਿੰਦਰ ਨਾ ਕਨੇਡਾ ਗਿਆ ਨਾ?
ਹਾਂ।
ਇਹ ਤੇ, ਹਾਂ ਇਹ ਤੇ ਚੱਡੀ ਦੀ ਖੱਟੀ ਦੀ ਫਲਾਈਟ ਤਾਂ ਹੈਗੀ ਸੀ।
ਇਕੱਠੇ ਹੀ ਸੀ, ਹਾਂ ਬਸ ਇਹਨਾਂ ਦਾ ਸਿਟੀ ਅਲੱਗ ਅਲੱਗ ਨੇ।
ਹਾਂ ਸਿਟੀ ਅਲੱਗ ਸੀ ਮੈਂ ਮੋਟੇ ਦਿਮਾਗ ਦੇ ਇੱਕ ਹੀ ਚ ਹੈਗੇ ਸੀ ਨੇ ਇਖੱਟੇ ਰਹਿ ਲੈਂਦੇ ਨਾਲ ਸਹਾਰ ਹੋ ਜਾਂਦਾ ਬੰਦੇ ਨੂੰ
ਉਹਨਾਂ ਦਾ ਸਿਸਟਮ ਹੋਏਗਾ ਉਹਨੂੰ ਕਿਸੇ ਹੋਰ ਸਿਟੀ ਚ ਉਹਦੇ ਜਾਣਕਾਰ ਹੈਗੇ ਸੀ। ਤੇ ਉਹਦੇ ਕਿਸੇ ਹੋਰ ਸਿਟੀ ਚ ਸੀ।
ਨਹੀਂ ਤਾਂ ਐਵੇਂ ਯਾਰ ਦੋਸਤ ਗਏ ਹੋ ਨਾ ਬੰਦੇ ਨੂੰ ਬਹੁਤ ਸਹਾਰਾ ਹੋ ਜਾਂਦਾ ਹੈ।
ਸਹੀ ਗੱਲ ਹੈ।
ਮੈਨੂੰ ਬੱਲੂ ਕਹਿੰਦਾ ਤੂੰ ਮੇਰੇ ਕੋਲ ਆ ਜਾ ਮੇਰੇ ਕੋਲ ਆ ਜਾ। ਹਾਂ- ਹਾਂ।
ਜਿਵੇਂ ਤੂੰ ਉੱਥੇ ਗਿਆ ਸੀ ਤੁਸੀਂ ਪਹਿਲੇ ਇਥੇ ਇੰਡੀਆ ਸੀ ਉਹਨਾਂ ਨੇ ਪਹਿਲੇ ਗੱਲ ਕੀਤੀ ਸੀ। ਕਿਨੂੰ
ਗੱਲ ਸ ਯਾਰ ਗੱਲ ਸਭ ਹੋਈ ਸੀ ਉਹ ਸੀ ਜਾ ਕੇ ਤੈਨੂੰ ਪਤਾ ਇੰਡੀਅਨ ਮੁੱਕਰ ਜਾਂਦੇ ਨੇ ਇੱਥੇ ਸਾਰੀ ਜਾਂਚ ਪੜਤਾਲ ਸਭ ਹੋਈ ਸੀ ਕਿ ਆਹ ਸਿਸਟਮ ਆਏਗਾ ਉਹ ਸਿਸਟਮ ਹੋਏਗਾ ਵੀ ਆਪਾਂ ਕ ਚੱਲ ਠੀਕ ਹੈ। ਉਥੇ ਬੰਦਾ ਮੁੱਕਰ ਕੇ ਜੇਨਾ ਘਰ ਜਾ ਵੀ ਤੂੰ ਕਹੇਗਾ ਅਮਰੀਕਾ ਜਾਣਾ ਉਹ ਤੂੰ ਹਗਾ ਤੇਰੀ ਡਾਇੈਕਟ ਫਲਾਈਟ ਉਹ ਕਹਗਾ ਤੂੰ ਨਾ ਬਸ ਇੱਥੇ ਉਤਰ ਜਾਣਾ ਫਿਰ ਤੂੰ ਡਾਇੈਕਟ ਫਲੈਟ ਹੈ। ਉੱਥੇ ਲ ਵੀ ਤੇਰੇ ਕੋਲ ਬੰਦੇ ਆਣ ਕੇ ਲੈ ਕੇ ਆਣਕੇ ਲੇਹ ਵੀ ਤੇਰੀ ਦੋਕੀ ਲਵਾਉਣੀ ਤੈਨੂੰ ਫੇਰ ਤੂੰ ਕੀ ਕਰ ਪਾਏਗਾ ਕੁਛ ਨਹੀਂ ਕਰ ਸਕਦਾ।
ਹਮ
ਬਸ ਨਾ ਹੈ ਤੂੰ ਏਜੰਟ ਤੋਂ ਪੈਸੇ ਆਪਾਂ ਕਢਵਾ ਲੈ ਸਕਦੇ ਜਿੱਥੋਂ ਜਾ ਨਿਕਲੇ
ਅੱਛਾ
ਚਲਦੇ ਨੇ ਬਹੁਤ ਔਖੇ ਬਹੁਤ ਕੇਸ ਕੁਸ ਕਰਨਾ ਪਿਆ ਤਾਂ ਨੀ ਕਰੇ ਉਹ ਵੀ ਪੈਸੇ ਅੱਧੇ ਪੈਸੇ ਕਹਿੰਦੇ ਨੇ ਜੇ ਮਤਲਬ ਆਏ ਛੇ ਲੱਖ ਰੁਪਇਆ ਆ ਗਿਆ ਸੀ ਨਾ ਸਾਡਾ
ਅੱਛਾ।
ਹਾਂ ਅੱਠ ਲੱਖ ਪੈਸ ਹੁੰਦੇ ਸੀ ਕਹਿੰਦਾ ਸੀ ਤਿੰਨ ਚਾਰ ਲੱਖ ਰੁਪਇਆ ਹੋਰ ਸ਼ਾਇਦ ਆ ਸਕਦਾ ਹੈ।
ਅੱਛਾ।
ਤਿੰਨ ਚਾਰ ਲੱਖ ਰੁਪਏ ਹੋਰ ਆ ਗਿਆ ਚੱਲ ਵੀ ਵਧੀਆ ਥੋੜ੍ਹਾ ਜਿਹਾ ਹੋਰ ਹੋ ਜਾਏਗਾ।
ਠੀਕ ਹੈ।
ਹਾਂ ਮੈਂ ਕਿਹਾ ਚੱਲ ਚੱਲਦੀ ਟਨ ਟ੍ਰੇਨ ਆ ਗਈ ਟ੍ਰੇਨ
ਹੈਂ!
ਟ੍ਰੇਨ ਆਗੀ। ਤੁਹਾਨੂੰ ਰਾਤੀ ਦਿੱਕਤ ਹੁੰ ਤੁਹਾਨੂੰ ਰਾਤੀ ਦਿੱਕਤ ਬੜੀ ਹੁੰਦੀ ਹੈਗੀ ਯਾਰ ਆਵਾਜ਼ ਆਵੁਜ਼ ਦੀ ਨਾ
ਨਹੀਂ ਕੋਈ ਦਿੱਕਤ ਨੀ ਹੁੰਦੀ ਵਿੱਚੋਂ ਵਿੱਚ ਤਾਂ ਆਉਂਦੀ ਆ ਯਾਰ ਉਤੋਂ ਸੁੰਡੇ ਟ੍ਰੇਨ ਆਉਂਦੀ ਹੈ ਵਧੀਆ ਲੱਗਦਾ ਸਗੋਂ ਆਵਾਜ਼ਾਂ ਆਉਂਦੀਆਂ ਚੰਗਾ ਲੱਗਦਾ
ਹਾਂ ਬਸ ਹੁਣ ਆਦਤ ਹੁਣ ਤੇ ਆਦਤ ਪੈ ਗਈ ਹੈ ਜੀ
ਹਾਂ ਨਾਲੇ ਆਪਣਾ ਕਿਹੜਾ ਘਰ ਤੂੰ ਤਾਂ ਐਵੇਂ ਸੁਣਿਆ ਜਿਵੇਂ ਬਹੁਤ ਪਾਸ ਹੈ ਸਾਡਾ ਮਤਲਬ ਇੰਨੀ ਦੂਰ ਹੈ ਕਿ ਸਾਨੂੰ ਆਵਾਜ ਤੰਗ ਨੀ ਕਰਦੀ।
ਯਾਰ ਕਿੰਨੇ ਦੂਰ ਮਤਲਬ ਜਾਂ ਕਿ ਇੱਕ ਅੱਧਾ ਕਿਲੋਮੀਟਰ ਦਾ ਤਾਂ ਹੈਗਾ ਯਾਰ ਅੱਧਾ ਕਿਲੋਮੀਟਰ
ਹਾਂ ਅੱਧਾ ਕਿਲੋਮੀਟਰ ਉਸ ਤੋਂ ਵੀ ਜ਼ਿਆਦਾ ਹੀ ਹੈ ਥੋੜਾ ਜਿਹਾ
ਸਾਡੇ ਵੇਲਾ ਕਈ ਵਾਰ ਸਾਡੇ ਵੀ ਸਾਡਾ ਮਦਨਪੁਰ ਵੇਲਾ ਕਿੰਨੀ ਦੂਰ ਉੱਥੇ ਇੱਡੀ ਤੇ ਜਾਂਦੀ ਆਵਾਜ਼ ਟ੍ਰੇਨ ਕਈ ਵਾਰ
ਅੱਛਾ।
ਹਾਂ ਮੈਂ ਚੱਲ ਵਧੀਆ ਜਿਵੇਂ ਲੱਗਾ ਜੀਅ ਲੱਗ ਰਹਿੰਦਾ ਟਰੇਨਾਂ ਦਾ ਟਰੇਨਾਂ 'ਚ ਸਫ਼ਰ ਕਰਨ 'ਚ ਮਜ਼ਾ ਬੜਾ ਆਉਂਦਾ ਜੋ ਮਰਜ਼ੀ ਹੋ ਜਾ
ਮਜ਼ਾ ਬੜਾ ਆਉਂਦਾ ਉਹੀ ਮੈਂ ਤੈਨੂੰ ਗੱਲ ਦੱਸਣ ਲੱਗਾ ਪਹਿਲੇ ਮਤਲਬ ਹੁਣ ਜਿਵੇਂ ਗਰਮੀਆਂ ਚਾਹੀਦਾ ਅਸੀਂ ਮੈਂ ਤੁਹਾਨੂੰ ਦੱਸਦਾ ਭਾਈ ਕਿ ਸਕੂਲ ਵਾਲੇ ਤਾਂ ਜਲਦੀ ਛੁੱਟੀ ਹੋ ਜਾਂਦੀ ਹੈ ਮੈਂ ਸਵੇਰੇ ਸੱਤ ਤੂੰ ਸਾਢੇ ਸਾਢੇ ਸੱਤ ਵਜੇ ਨਿਕਲਣਾ।
ਅੱਛਾ।
ਸ਼ਾਮ ਨੂੰ ਸੱਤ ਵਜੇ ਘਰ ਪੌਂਚਨਾ।
ਅੱਛਾ।
ਹਾਂ, ਪੂਰਾ ਦਿਨ ਲੱਗ ਗਿਆ ਮੇਰਾ ਓਥੇ।
ਓਥੋਂ ਛੁੱਟੀ ਕਿੰਨੇ ਵਜੇ ਹੁੰਦੀ ਛੁੱਟੀ ਕਿੰਨੇ ਵਜੇ ਹੁੰਦੀ ਓਥੋਂ।
ਪੰਜ ਵਜੇ।
ਅੱਛਾ ਪੰਜ ਵਜੇ ਛੱਟੀ ਹੁੰਦੀ, ਹਾਂ ਸੱਤ ਵਜ ਵੱਜ ਈ ਜਾਂਦੇ ਕਿਉਂਕਿ ਫੇਰ ਪਾਸ ਬਨਾਇਆ ਈ ਪਾਸ ਪੁਸ ਬਨਾਇਆ ਹੋਏਗਾ ਕੇ ਕਿਵ ਕਿਵੇਂ ਹਾਂ ਏਨੇ ਤੇ ਖਰਚਾ ਬੋਤ ਪੈ ਜਾਂਦੈ ਯਾਰ।
ਹਾਂ ਖਰਚਾ ਕੀ ਏ ਯਾਰ ਓਨਾਂ ਨੇ ਫੀਸ ਈ ਇੰਨੀ ਜਾਦਾ ਲੈ ਲੀ। ਪਾਸ ਤਾ ਬਣਾ ਕੇ ਦੇਣਾ ਈ ਸੀ, ਮੇਰੀ ਸਾਲ ਦੀ ਐ ਇੱਕ ਲੱਖ ਪੰਜ ਹਜ਼ਾਰ।
ਬੜੀ ਫੀਸ ਲੈ ਲੀ ਯਾਰ ਇੱਕ ਲੱਖ ਪੰਜ ਹਜ਼ਾਰ। ਮੈਂ ਮੇਰੀ ਸੀ ਨਾ ਇੱਕ ਮੇਰੀ ਸਾਲ ਦੀ ਹੈਗੀ ਸੀ ਦਸ ਹਜ਼ਾਰ ਸੀ।
ਓ ਤੇਰੇ ਦੀ।
ਦਸ ਹਜ਼ਾਰ ਸੀ ਵੇਖ ਲੈ, ਔਰ ਮੈਂ ਕਯਾ ਚੱਲ ਕੋਈ ਗੱਲ ਨੀ, ਬੜੇ ਇਸ ਹਿਸਾਬ ਨਾਲ ਬੜੇ ਪੈਸੇ ਲੈਂਦੇ ਨੇ ਐ ਤਾਂ ਹੈ ਨਾ ਯੂਨੀਵਰਸਿਟੀ ਵਾਲੇ ਤੇ।
ਬੋਹਤ ਲੈਂਦੇ ਨੇ, ਜੇੜਾ ਪੂਰੇ ਮਤਲਬ ਯੂਨੀਵਰਸਿਟੀ 'ਚ ਆਪਣਾ ਹੀ ਜੇੜਾ ਹੈਗਾ ਨਾ ਡਿਪਾਰਟਮੈਂਟ ਸਭ ਤੋਂ ਮਹਿੰਗਾ ਐ।
ਹਾਂ, ਚਲੋ ਕੋਈ ਨੀ ਬੰਦਾ ਇੱਕ ਲੱਖ ਪੰਜ ਫਿਰ ਏਥੋਂ ਦੀ ਮਤਲਬ ਏਥੋਂ ਦੀ ਤੂੰ ਬੱਸ 'ਤੇ ਜਾਨਾਂ ਵੇਂ ਕਿ ਟਰੇਨ 'ਤੇ ਜਾਨਾਂ ਐ?
ਏਥੋਂ ਬੱਸ ਤੇ ਜਾਂਨੇ ਨਾ, ਬੱਸ ਦਾ ਪਾਸ ਬਨਵਾਇਆ।
ਅੱਛਾ ਸਵੇਰੇ ਜਾਈ ਬੱਸ ਤੋਂ ਗਿਆ ਏਥੇ ਕਿੱਥੇ ਉਤਰਿਆ ਪੀਪਲੀ ਉਤਰ ਗਿਆ।
ਪੀਪਲੀ ਉਤਰ ਗਿਆ, ਪੀਪਲੀ ਤੋਂ ਫੇਰ ਕਦੀ ਕਦੀ ਤਾਂ ਡਾਇਰੈਕਟ ਬੱਸ ਮਿਲ ਜੇਗੀ, ਕਦੀ ਕਦੀ ਜਦੋਂ ਤੇਰਾ ਲੱਕ ਬੋਤ ਵਧੀਆ ਹੋਏ। ਨਹੀਂ ਤਾਂ ਤੈਨੂੰ ਮਿਲੇਗੀ ਨਵੇਂ ਬੱਸ ਸਟੈਂਡ ਤੱਕ ਦੀ।
ਹਾਂ ਨਵੇਂ ਬੱਸ ਸਟੈਂਡ ਦੀ ਹੁੰਦੀ ਏ।
ਬੱਸ ਸਟੈਂਡ ਤੋਂ ਤੂੰ ਐ ਓਥੇ ਪੈਲੇ ਬੱਸ ਵੇਖੇਗਾਂ। ਓਥੇ ਤੈਨੂੰ ਖੜਾ ਹੋਣਾ ਪੈਂਦਾ, ਕਈ ਵਾਰੀ ਤਾਂ ਇੱਕ ਘੰਟਾ ਵੀ ਖੜਾ ਹੋਣਾ ਪੈ ਸਕਦਾ ਓਥੇ।
ਅੱਛਾ।
ਬੱਸ ਈ ਨੀ ਮਿਲਦੀ ਜੇ ਬੱਸ ਮਿਲਦੀ ਏ ਤੇ ਓਥੇ ਬੱਚੇ ਭਰੀ ਜਾਂਦੇ ਇਨੇ।
ਆਹੋ ਆਹੋ।
ਅਤੇ ਲਟਕ ਕੇ ਜਾਨ ਦਾ ਕੋਈ ਫੈਦਾ ਨੀ ਹੁੰਦਾ।
ਸਈ ਗੱਲ ਲਟਕੇ ਜਾਨ ਨਈ ਤੇ ਓ ਓਟੋ ਫਿਰ ਓਟੋ ਵੀਹ ਤੀਹ ਰੁਪਏ ਓਟੋ ਲੈਂਦੀ ਏ ਨਾ।
ਤੀਹ ਰੁਪਏ ਲੈਂਦੀ ਹੁਨ ਤੂੰ ਵੇਖ ਤੀਹ ਰੁਪਏ ਜਾਨ ਦੇ ਤੀਹ ਰੁਪਏ ਆਨ ਦੇ ਰੋਜ਼ ਤਾਂ ਸੱਠ ਰੁਪਇਆ ਹੋ ਗਿਆ।
ਸਈ ਗੱਲ ਏ।
ਫਿਰ ਰੋਜ਼ ਡਾ ਸੱਠ ਰੁਪਏ ਬੰਦਾ ਕਿਉਂ ਨਿਕਾਲੇ।
ਸਈ ਗੱਲ ਏ।
ਮੰਨ ਲੈ ਓਹੀ ਸੱਠ ਰੁਪਏ ਮੈਂ ਬਚਾ ਲਾਂਗਾ ਠੀਕ ਏ। ਹੁਨ ਜਾਨ ਨੂੰ ਤਾਂ ਮੰਨ ਲੈ ਓਥੇ ਪ੍ਰਾਈਵੇਟ ਬੱਸਾਂ ਤੇ ਗ੍ਰੀਨ ਬੱਸ ਆਂਦੀ ਐ ਇੱਕ ਓ ਵੀ ਆਂਦੀ ਐ। ਓ ਤੇ ਚੱਲ ਜਾ ਮੈਂ ਠੀਕ ਏ। ਓ ਵੀ ਵੈਸੇ ਕਦੀ ਕਦੀ ਆਂਦੀ ਏ ਮਤਲਬ ਐਵੇਂ ਨਈ ਕਿ ਓ ਹਰ ਵਕਤ ਅਵੇਲੇਬਲ ਹੋਏਗੀ।
ਅੱਛਾ।
ਪਰ ਆਹ ਏ ਕਿ ਸੋਨ ਜੇੜਾ ਪਾਸ ਬਨਿਆ ਇੱਕ ਤੇ ਫ੍ਰਰੀ ਚ ਚੱਲ ਜੇਗਾ ਬੰਦਾ।
ਚੱਲ ਆਹ ਹੀ ਪਾਸ ਦੇ ਪੈਸੇ, ਪਾਸ ਦਾ ਵੀ ਬੜਾ ਸਹਾਰਾ ਲਾਗਦੇਿੰਦੇ, ਪੱਚੀ ਹੱਥ ਲਵਾਓ, ਪੱਚੀ ਆਉਂਦੇ, ਪੱਚੀ ਜਾਂਦੇ, ਫਿਰ ਆਟੋ ਲਓ, ਅੱਗੇ ਦੀ ਬੜਾ ਖਰਚਾ ਹੋ ਜਾਂਦਾ ਬਾਈ।
ਉਹੀ ਨਾ, ਮੰਨ ਲ ਉਹੀ ਖਰਚਾ ਬੰਦਾ, ਕੁੱਛ ਖਾ ਪੀ ਲਏ ਬਾਹਰ ਜਾ ਕੇ ਠੀਕ ਹੈ, ਖਾ ਪੀਏ ਨਾ ਕਿ ਮੰਨ ਲੈ, ਕਦੀ ਬਾਹਰ ਸੌ ਲੋੜ ਪੈ ਜਾਂਦੀ ਹੈ ਕਦੀ ਲੋੜ ਪੈ ਗਈ, ਠੀਕ ਹੈ, ਉਸ ਟਾਈਮ ਯੂਜ ਕਰ ਲਏ।
ਟਾਈਮ ਹੋ ਗਿਆ।
ਇੱਕ ਸੈਕਿੰਡ, ਟਾਈਮ ਹੋ ਗਿਆ? ਚੱਲ ਫੇਰ, ਸਵੇਰੇ ਹੀ ਗੱਲ ਕਰਾਂਗੇ।
ਤਾਂ ਫ ਫਿਰ ਮੈਂ, ਮਦਨਪੁਰਾ ਕੀ ਕਰਾਂਗਾ, ਠੀਕ ਹੈ।
ਓਕੇ ਓਕੇ, ਵੀਰੇ।
ਓਕੇ, ਓਕੇ।
ਹ